ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਠੀਕ ਹੋ
ਹਾਂਜੀ ਤੁਸੀਂ ਦੱਸੋ
ਵਧੀਆ ਮੈ ਹਾਂਜੀ
ਹਾਂਜੀ ਬਸ ਕੀ ਕਰ ਰਹੇ
ਕੁਛ ਨੀ ਭਾਈ ਹੁਣੇ ਰੋਟੀ ਬਣਾਈ ਸੀ ਗਰਮੀ ਲਗਈ ਸੀ ਉੱਪਰ ਆਈ ਸੀ
ਹਾਂਜੀ ਹਾਂਜੀ ਫੇਰ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਫੈਸਟੀਵਲ ਦੇ ਬਾਰੇ ਥੋੜਾ ਬਹੁਤ ਮਤਲਬ
ਕੁੱਛ
ਹੋਰ ਕੀ ਕਰ ਰਹੇ ਤੁਸੀਂ
ਬਸ ਬੈਠੇ ਆ ਜੀ ਜਿਵੇਂ ਤੁਸੀਂ ਤਿਉਹਾਰ ਵੇਖ ਲਓ ਜਿਵੇਂ ਕਿ ਅਹ ਓਪ ਵੀ ਕਈ ਤਰ੍ਹਾਂ ਦੇ ਤਿਉਹਾਰ ਹੁੰਦੇ ਆ ਜਿਵੇਂ ਕਿ ਧਾਰਮਿਕ ਤਿਉਹਾਰ ਰਾਸ਼ਟਰੀ ਤਿਉਹਾਰ ਬਈ ਫਸਲਾਂ ਦੇ ਉੱਤੇ ਵੀ ਤਿਉਹਾਰ ਹੁੰਦੇ ਆ ਬਈ ਹਰ ਕਿਸੇ ਦਾ ਮਨਾਓਣ ਮਨਾਉਣ ਦਾ ਢੰਗ ਹੁੰਦਾ ਆ ਜਿਵੇਂ ਤੁਸੀਂ ਧਾਰਮਿਕ ਤਿਉਹਾਰ ਵੇਖ ਲਓ ਜਿਵੇਂ ਕਿ ਬਈ ਦੀਵਾਲੀ ਹੋ ਗਿਆ ਧਾਰਮਿਕ ਤਿਉਹਾਰ ਉਹ ਮਤਲਬ ਕਿ ਅਸੀਂ ਸਿੱਖ ਮਨਾ ਸਕਦੇ ਹਾਂ ਉਹ ਹਿੰਦੂ ਵੀ ਮਨਾ ਸਕਦੇ ਆ ਜਿਵੇਂ ਕਿ ਹਸੀ ਆਪਣੀ ਖੁਸ਼ੀ ਚ ਮਨਾਉਦੇ ਹਾਂ ਬਈ ਤੁਹਾਨੂੰ ਪਤਾ ਹੀ ਹੋਏਗਾ ਇਤਿਹਾਸ ਜਿਵੇਂ ਉਹ ਕਿਲੇ ਤੋਂ ਆਜ਼ਾਦ ਹੋਈ ਸੀ ਬੰਦੀ ਛੋੜ ਦਿਵਸ। ਹਾਂਜੀ।
ਹਾਂਜੀ।
ਤਾਂ ਕਰਕੇ ਮਨਾਏ ਜਾਂਦੇ ਆ। ਹੋਰ ਹਿੰਦੂਆਂ ਵਿੱਚ ਉਹ ਬਨਵਾਸ ਤੋਂ ਲ ਲੋਟੇ ਸੀ। ਤਾਂ ਕਰਕੇ ਹਾਂਜੀ, ਜਿਵੇਂ ਦੀਵਾਲੀ ਹੋ ਗਿਆ। ਈਦ ਹੋ ਗਿਆ, ਮੁਸਲਮਾਨਾਂ ਦਾ ਉਹਨਾਂ ਦੇ ਵੀ ਕਈ ਹੁੰਦੇ ਆ, ਤਿਉਹਾਰ ਜਿਵੇਂ ਕਿ ਈਦ ਉਲ ਫਿ ਤਰ ਈਦ ਉਲ ਅਲਾਦ ਇਵੇਂ ਉਹਨਾਂ ਦੇ ਕਈ ਹੁੰਦੇ ਆ ਤਿਉਹਾਰ। ਉਹ ਉਹਨਾ ਚ ਮਠੀ ਈਦ ਵੀ ਕਹੀ ਜਾਂਦੀ ਆ ਤੇ ਇੱਕ ਮੰਨ ਲਓ ਕ੍ਰਿਸਮਿਸ। ਜੋ ਆਦੀ, ਆਦੀ ਹਰ ਸਾਲ ਹਾਂਜੀ।
ਤੇ ਇੱਕ ਤਿਉਹਾਰ ਹੈਗਾ ਵਾ ਓਨਲੀ ਸਿੱਖਾਂ ਦਾ ਮਾਣ ਤੁਸੀਂ ਕਹਿ ਸਕਦੇ ਹੋ ਜਾਂ ਸਾਰਿਆਂ ਦਾ ਕਹਿ ਸਕਦੇ ਕ ਉਹ ਗੁਰਪੁਰਬ ਹੋ ਗਿਆ ਜਿਵੇਂ ਨਗਰ ਕੀਰਤਨ ਆ ਗੁਰਪੁਰਬ ਕੋਈ ਜਦ ਨਿਕਲਦਾ ਆ ਹਾਂਜੀ ਤੇ ਹੋਰ ਇੱਕ ਹੋ ਗਿਆ ਜਿਵੇਂ ਛਠ ਪੂਜਾ ਉਹ ਦੂਜਿਆਂ ਦੇ ਹਿੰਦੂਆਂ ਦੀ ਹੋ ਗਈ ਕਈ ਤਿਉਹਾਰ ਆ ਸਾਡਾ ਮਤਲਬ ਕਿ ਇੰਡੀਆ ਤਿਉਹਾਰਾਂ ਦਾ ਹੀ ਇੱਕ ਹਿੱਸਾ ਆ ਹਾਂਜੀ ਇਹ ਤਿਉਹਾਰ ਸਾਡੇ ਅੱਛਾਈ ਜੀਤ ਔਰ ਸ਼ਾਂਤੀ ਭਾਈਚਾਰੇ ਦਾ ਸੰਦੇਸ਼ ਦਿੰਦੇ ਨੇ ਕਈ ਤੁਸੀਂ ਵੇਖਿਆ ਹੋਏਗਾ ਦੀਵਾਲੀ ਵਾਲੇ ਦਿਨ ਕਿਵੇਂ ਲੋਕੀ ਮਿਲਦੇ ਨੇ ਮੇਿਲ ਜੁਲ ਕਲ ਰਹਿੰਦੇ ਨੇ ਮਿਠਾਈਆਂ ਦਿੰਦੇ ਨੇ ਇੱਕ ਦੂਜੇ ਨੂੰ ਮਿਲਦੇਣ ਗਲੇ ਮਿਲਦੇਣ ਮਤਲਬ ਬੜੇ ਖੁਸ਼ ਹੁੰਦੇ ਆ ਦੀਵਾਲੀ ਵਾਲੇ ਦਿਨ ਤੇ ਉਡੀਕ ਕਰਦੇ ਨੇ ਕਈ, ਬਹੁਤ ਆਪਣਿਆਂ ਦੀ ਉਡੀਕ ਕਰਦੇ ਆ ਬਈ ਬਹੁਤ ਵਧੀਆ ਤਿਉਹਾਰ ਆ। ਜਿਵੇਂ ਦੀਵਾਲੀ ਨੂੰ ਅਸੀਂ ਭਾਈਚਾਰੇ ਦਾ ਕਹਿ ਸਕਣੇ ਆ। ਹਾਂਜੀ।
ਬਟ, ਇਹ ਵੇਖਿਆ ਜਾ ਸਕਦਾ ਕਿ ਸਾਡੇ ਇੰਡੀਆ ਵਿੱਚ ਜਿਆਦਾ ਕੁਛ ਮਨਾਂਦੇ ਨੇ। ਅਗਰ ਬਾਹਰ ਦੀ ਕੰਨਟਰੀਜ਼ ਵਿੱਚ ਇਨਾ ਨਹੀਂ ਕਰਦੇ ਕੁੱਛ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਜਿਵੇਂ ਤੁਸੀਂ ਵੇਖਲਓ, ਦੀਵਾਲੀ ਨੂੰ ਤੁਸੀਂ ਇੱਕ ਸਪੇਸ਼ਲ ਫੈਸਟੀਵਲ ਕਹਿ ਸਕਦੇ ਓ, ਪਰ ਈਅਰ ਦਾ। ਹਾਂਜੀ। ਜਿਵੇਂ ਕਿ ਬਈ ਤਿਉਹਾਰ ਕਈ ਪ੍ਰਕਾਰ ਦੇ ਹੁੰਦੇ ਆ। ਜਿਵੇਂ ਕਿ ਤੁਸੀਂ ਰਾਸ਼ਟਰੀ ਤਿਉਹਾਰ ਵੇਖ ਲਓ। ਹਾਂਜੀ, ਨੈਸ਼ਨਲ ਫੈਸ ਰਾਸ਼ਟਰੀ ਤਿਉਹਾਰ ਜਿਵੇਂ ਕਿ ਵੇਖ ਦੇਖ ਲਓ, ਤੁਸੀਂ ਸੁਤੰਤਰਤਾ ਦਿਵਸ ਪੰਦਰਾਂ ਅਗਸਤ ਸ਼ਾਇਦ ਕਿਸੇ ਦਾ ਬਰਡੇ ਵੀ ਆਂਦਾ ਐ, ਮੈਂ ਭੁੱਲ ਗਿਆ। ਪੰਦਰਾਂ ਅਗਸਤ ਵਾਲਾ ਦਿਨ ਹੁੰਦਾ। ਆ ਇਸ ਦਿਨ ਦੇਸ਼ ਆਜ਼ਾਦ ਹੋਇਆ ਸੀ। ਸੁਤੰਤਰ ਦਿਵਸ ਅਸੀਂ ਮਨਾਣੇ ਆ। ਹੋਰ ਗਣਪ ਸੁਤੰਤਰ ਦਿਵਸ, ਛੱਬੀ ਜਨਵਰੀ, ਐਦੋ ਫੈਸਟੀਵਲ ਨੂੰ ਅਸੀਂ ਰਾਸ਼ਟਰੀ ਤਿਉਹਾਰ ਕਹਿ ਸਕਦੇ ਆ। ਰਾਸ਼ਟਰੀ ਤਿਉਹਾਰ ਹੀ ਨੇ ਹਾਂਜੀ। ਤੇ ਤੁਹਾਨੂੰ ਪਤਾ ਹੈਗਾ ਛੱਬੀ ਜਨਵਰੀ ਅਸੀਂ ਕਿਉਂ ਮਨਾਣੇ ਆ?
ਹਾਂਜੀ।
ਹਾਂਜੀ। ਬਈ ਇਸ ਦਿਨ ਮਤਲਬ ਸੰਵਿਧਾਨ ਲਾਗੂ ਕੀਤਾ ਗਿਆ ਸੀ, ਤੇ ਪੰਦਰਾਂ ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ। ਉੱਨੀ ਸੌ ਸੰਤਾਲੀ ਤਾਂ ਕਰਕੇ ਕੇ ਮਨਾਏ ਜਾਂਦੇ ਆ। ਹਾਂਜੀ। ਇਹ ਤਿਉਹਾਰ ਪੂਰੇ ਦੇਸ਼ ਦੀ ਜਾਤੀ ਔਰ ਧਰਮ ਦੇ ਉੱਪਰ ਉੱਠ ਕਰ ਇੱਕ ਸੂਤਰ ਬੰਦੇ ਹੋਏ। ਔਰ ਦੇਸ਼ ਭਗਤੀ ਦੀ ਭਾਵ ਉਹਨਾ ਨੂੰ ਗਾਉਂਦੇ ਨੇ ਹਾਂਜੀ।
ਕਿ ਅਸੀਂ ਬਾਹਰ ਜਾਣਾ ਹੈ ਬਾਹਰ ਦੇ। ਕੰਟਰੀਜ਼ ਵਿੱਚ ਜਾਈਏ ਸਾਡੇ ਵੀ ਪੀ ਆਰ ਲੱਗ ਜੇ ਬਟ ਐਸਹੀ। ਨਹੀਂ ਮੈਨੂੰ ਮੇਰੇ ਅਕੋਰਡਿੰਗ ਤੇ ਬਿਲਕੁਲ ਬੇਕਾਰ ਏ।
ਬਹੁਤ ਬੇਕਾਰ ਏ ਹਾਂਜੀ ਸਹੀ ਗੱਲ ਜੀ।
ਹੈਨਾ। ਜੋ ਏਧਰੇ ਨਾ ਉਹ ਬਾਹਰ ਨੀ ਹੈ'ਬਾਹਰ ਉਡੀਕ ਕਰਦੇ ਰਹੇੋ। ਕਦੋ ਆਉਣਾ ਕਦੋ ਨੀ।
ਹਾਂਜੀ ਬਾਰ। ਤਾਂ ਕੋਈ ਤਿਉਹਾਰ ਵੀ ਨਹੀ ਮਨਾ ਸਕਦਾ ਹਾਂਜੀ ਬਾਰ ਸਾਹ ਜਾ ਕੇ। ਕੇ ਬੰਦੇ ਸੋਚਦੇ ਆ ਅਸੀਂ ਬਹੁਤ ਮਤਲਬ ਆਜ਼ਾਦ ਹੋ ਗਏ ਹਾਂ। ਖੁਸ਼ ਰਹਿ ਸਕਣੇ ਆ। ਮਰਜੀ ਨਾਲ ਰਹਿ ਸਕਦੇ। ਹਾਂਜੀ।
ਅਕੋਡਿੰਗ ਮੈਂ ਬੜੇ ਦੇ ਮੂੰਹ ਚ ਹੀ ਸੁਣਿਆ ਕਿ ਪੈਸੀ ਸਭ
ਹਾਂਜੀ-ਹਾਂਜੀ। ਉਹ ਬਰ, ਹਾਂਜੀ। ਹਾਂਜੀ। ਬਾਹਰ ਜਾ ਕੇ ਉਹ ਰੋਂਦੇ ਆ ਕਿ, ਅਸੀਂ ਆਪਣਿਆਂ ਨਾਲ ਤਿਉਹਾਰ ਨਹੀਂ ਮਨਾ ਸਕਦੇ।
ਕਈ-ਕਈ ਸੁਣਦੇ ਕਈ, ਕਈ ਆ ਦੀ ਮਜ਼ਬ ਹਾਂਜੀ। ਹੋਰ ਕਈ ਪਾਗਲ ਹੁੰਦੇ ਨੇ, ਜੋ ਕਹਿੰਦੇ ਨੇ ਜਾਣਾ ਬਾਰ।
ਹਾਂਜੀ-ਹਾਂਜੀ। ਜਿਵੇਂ ਕਿ ਤਿਉਹਾਰ ਦਾ ਤੁਸੀਂ ਤੀਜਾ ਪ੍ਰਕਾਰ ਦੇੇਖਲੋ। ਫਸਲ ਔਰ ਮੌਸਮਾਂ, ਉੱਤੇ ਜਿਵੇਂ ਕਿ ਪਹਿਲਾ ਤਿਉਹਾਰ ਆਉਂਦਾ ਆ ਚੌਦਾਂ ਜਨਵਰੀ ਨੂੰ ਉਹ ਵਾਲਾ ਮਕਰ ਸੰਕ੍ਰਾਂਤੀ। ਹਾਂ, ਤੁਸੀਂ ਤੇਰਾਂ ਜਨਵਰੀ ਨੂੰ ਹੀ ਮੰਨ ਲਓ, ਜਿਵੇਂ ਕਿ, ਉਹ ਤਾਂ ਧਾਰਮਿਕ ਤਿਉਹਾਰ ਹੋ ਗਿਆ। ਲੋਹੜੀ, ਹਾਂਜੀ। ਅਸੀਂ ਫਸ ਸਲਰ ਮੌਸਮਾਂ ਦੇ ਬਾਰੇ ਗੱਲ ਕਰੀਏ ਤੇ ਮਕਰ ਸੰਕ੍ਰਾਂਤੀ ਹੋ ਗਿਆ ਉਹ। ਮੌਸਮ ਦਾ ਤਿਉਹਾਰ, ਉਸ ਦਿਨ ਅਸੀਂ ਪਤੰਗਾਂ ਹੀ ਉਡਾਉਂਦੇ ਹਾਂ ਬਹੁਤ। ਹਾਂਜੀ, ਜਿਵੇਂ ਕਿ ਹਾਂਜੀ ਲੋਹੜੀ। ਔਰ ਇਹ ਤਿਉਹਾਰ ਯਾਨੀ ਕਿ ਪ੍ਰਕਿਰਤੀ ਔਰ ਕਿਸਾਨਾਂ ਦੀ ਮਿਹਨਤ, ਔਰ ਧਰਤੀ। ਮਜਬੂਤੀ ਨੂੰ ਮਤਲਬ ਕਿ। ਧੰਨਿਆਵਾਦ ਦੇਣ ਲਈ ਮਨਵਾਉਂਦੇ ਅ ਮਨਾਏ ਜਾਂਦੇ ਨੇ। ਹਾਂਜੀ' ਇਹ ਜੋ ਸਾਡੇ ਪ੍ਰਕਿਰਤੀ ਵਾਲੇ ਤਿਉਹਾਰ ਨੇ।
ਹਾਂਜੀ।
ਇਹ ਤਿਉਹਾਰ ਸਾਡੇ ਮਤਲਬ ਕਿ ਸਾਰਿਆਂ ਦੇ ਰਿਸ਼ਤਿਆਂ ਦੇ ਵਿੱਚ ਵੀ ਮਜ਼ਬੂਤ। ਮਜਬੂਤੀ ਪ੍ਰਦਾਨ ਕਰ ਦੇਣਾ, ਜਿਵੇਂ ਕਿ ਕੋਈ। ਢੰਗ ਤਰ੍ਹਾਂ ਨਹੀਂ ਬੋਲਦਾ, ਬਈ ਕੋਈ ਢੰਗ ਤਰ੍ਹਾਂ ਨਹੀਂ ਬੋਲਦਾ ਕੋਈ ਤਿਉਹਾਰ ਵਿੱਚ ਉਹ। ਤਿਉਹਾਰ ਵਾਲੇ ਦਿਨ ਬਈ ਮਿਲ ਜਾਂਦੇ ਨੇ ਇੱਕ ਦੂਜੇ ਨਾਲ', ਸਮਝ ਗਏ। ਤੇ, ਹਾਂਜੀ। ਤੇ। ਜਿਵੇਂ ਕਿ ਤੁਸੀਂ ਵੇਖੇ ਓ ਡੀਜੀ। ਕਲ ਦੂਰ ਤੇ ਜਦ ਲੋਕੀ ਫੋਨ 'ਚ ਵਿਅਸਤ ਹੁੰਦੇ ਨੇ। ਤੇ ਤਿਉਹਾਰ ਉਸ ਸਮੇ। ਹੁੰਦੇ ਨੇ ਜਦ ਪੂਰਾ ਪਰਿਵਾਰ, ਰਿਸ਼ਤੇਦਾਰ ਔਰ ਦੋਸਤ। ਇੱਕ ਸਾਥ ਪਹਿਨਦੇ ਨੇ ਔਰ ਮਿਠਾਈਆਂ ਵੰਡਦੇ ਨੇ ਔਰ ਖੁਸ਼ੀਆਂ ਮਨਾਉਂਦੇ ਨੇ। ਇਸ ਕਾਰਨ ਰਿਸ਼ਤੇ ਮਜ਼ਬੂਤ ਹੁੰਦੇ ਨੇ' ਹਾਂਜੀ। ਜਿਵੇਂ ਏਕਤਾ ਦਾ ਸੰਦੇਸ਼ ਦਿੰਦੇ ਆ ਤਿਉਹਾਰ, ਜਿਵੇਂ ਕਿ। ਤੁਸੀਂ ਵੇਖ ਲਓ ਤਿਉਹਾਰਾਂ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜਿਵੇਂ ਕਿ ਮੈਂ ਵੱਡਾ ਵਾਂ ਮੈਂ ਵਾਂ, ਤਿਉਹਾਰਾਂ ਵਿਚ ਇਹ ਸਭ ਨਹੀਂ ਹੁੰਦਾ। ਸਭ ਮੇ ਜਸ਼ਨ ਮਨਾਉਂਦੇ ਨੇ। ਜਿਵੇਂ ਸਮਾਜ 'ਚ ਭੇਦ। ਪਾਓ ਮਿਟ ਜਾਂਦਾ ਆ ਸਭ ਕੁਛ।
ਹਾਂਜੀ।
ਹਾਂਜੀ ਆਈ ਤਿਉਹਾਰ ਆਈ ਸੀਖਦੇ। ਜਿਵੇਂ ਦੇਖ, ਅਰਥ ਵਿਵਸਥਾ ਨੂੰ ਬੜਾਵਾ ਮਿਲਦਾ ਆ ਇਕੋਨੋਮੀ ਨੂੰ। ਤਿਉਹਾਰਾਂ ਦੇ ਦੌਰਾਨ ਜਿਵੇਂ? ਤੁਸੀਂ ਦੇਖ ਸਕਦੇ ਹੋ, ਬਾਜ਼ਾਰਾਂ ਵਿੱਚ ਰੌਣਕ ਵੱਧ ਜਾਂਦੀ ਹੈ। ਕਿੰਨੀ, ਤੁਹਾਨੂੰ ਮਿਠਾਈਆਂ ਦੀ ਬਾਜ਼ਾਰ ਤੇ ਮਿਠਾਈਆਂ ਸਵੀਟ? ਦੀ ਦੁਕਾਨ ਤੇ ਕੱਪੜਿਆਂ ਦੀ ਦੁਕਾਨ ਤੇ ਤੁਹਾਨੂੰ ਭੀੜ ਹੀ ਵੇਖੇਗੀ। ਕੋਈ ਸਜਾਈ ਹੋਈ ਦੁਕਾਨ ਵੇਖੇਗੀ, ਤੁਹਾਨੂੰ ਖਾਲੀ ਦੁਕਾਨ ਨਹੀਂ ਵੇਖੇਗੀ? ਹਾਂਜੀ। ਜਿਵੇਂ ਨਏ ਕੱਪੜੇ, ਸਜਾਵਟੀ ਸਮਾਨ ਜਿਧਰ ਮਿਲਦੇ ਆ ਉਹ? ਲਾਈਟਾਂ ਦੀ ਦੁਕਾਨਾਂ ਜਿਵੇਂ ਛੋਟੇ ਵਪਾਰ ਔਰ ਸ਼ਿਲਪਕਾਰ? ਉਹ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਫਾਇਦਾ ਹੁੰਦਾ ਆ ਇਸ ਦੇ। ਦੀਵਾਲੀ ਵਾਲੇ ਦਿਨ। ਹਾਂਜੀ' ਜਿਵੇਂ ਵੇਖ ਸਕਦੇ ਹੋ ਸਾਰੇ ਲੋਕ। ਕਿ ਘਰਾਂ ਦੀ ਸਫ਼ਾਈ ਕਰਦੇ ਆ, 'ਸਜਾਉਂਦੇ ਆ, ਲਾਈਟਾਂ ਲਗਾਉਂਦੇ ਆ। ਜੀ ਵੀਕ ਸ ਦਿੇ।
ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ।
ਕੀ ਮਤਲਬ ਕੱਟ ਰਹੀ ਹੈ।
ਹਾਂਜੀ ਨੈਟ ਇਸ਼ੂ ਹੈ ਸ਼ਾਇਦ।
ਹਾਂਜੀ'ਹੁਣ ਠੀਕ ਆ ਰਹੀ ਹੈ।
ਹਾਂਜੀ।
ਹੁਣ ਮਤਲਬ ਠੀਕ ਆ ਰਹੀ ਹੈ ਨਾ ਮਤਲਬ ਸੁਣਾਈ ਦੇ ਰਹੀ ਤੁਹਾਨੂੰ, ਹਾਂਜੀ। ਜਿਵੇਂ ਅੱਜ ਦੇ ਜਮਾਨੇ ਚ ਬਦਲ ਦੀ ਸੋਚ ਵੇਖਲੋ ਤੁਸੀਂ।
ਹਮ ਉਹ ਤੇ ਮਤਲਬ ਹਰ ਟਾਈਮ ਹੀ ਹੁੰਦਾ ਹੈ'ਬਦਲ ਚ ਸੋ
ਜਿਵੇਂ ਕਿ ਸਾਨੂੰ ਅੱਜ ਦੇ ਸਮੇ ਦੀਵਾਲੀ ਦੇ ਤਿਉਹਾਰ ਮਨਾਉਂਦੇ ਸਮੇਂ? ਸਾਨੂੰ ਇਨਵਾਇਰਮੈਂਟ ਪਰਿਆਵਰਨ ਦਾ ਵੀ ਬਹੁਤ? ਧਿਆਨ ਦੇਣਾ ਪੈਂਦਾ ਆ ਜਿਵੇਂ ਅਸੀਂ ਪਟਾਕੇ ਜਲਾਉਂਦੇ ਹਾਂ। ਬਹੁਤ ਧੂੰਆ ਪ੍ਰਦੂਸ਼ਣ ਹੁੰਦਾ ਆ ਉਹਦੇ ਨਾਲ ਸਾਡੇ ਪਰਿਆਵਰਨ? ਨੂੰ ਹੀ ਨੁਕਸਾਨ ਆ ਹੋਰ ਅੱਗੇ ਚੱਲ ਕੇ ਸਾਨੂੰ ਹੀ ਨੁਕਸਾਨ ਆ।
ਹਾਂਜੀ।
ਹਾਂਜੀ ਜਿਵੇਂ ਵੇਖਲੋ ਪਟਾਖ? ਜ ਵਜਾਨ ਦੀ ਵਜ੍ਹਾ ਤੋਂ ਬੜਾ ਪ੍ਰਦੂਸ਼ਣ ਹੁੰਦਾ ਆ। ਦੀਵੇ ਫੁੱਲਝੜੀਆ ਤੁਸੀਂ ਵੇਖ? ਸਮਜਦੇ ਹੋ ਯਾਨੀ ਇਹਨਾਂ ਦੀ? ਵਜਾ ਤੋਂ ਹੀ ਪਰਿਆਵਰਨ ਕਾਫ਼ੀ ਮਤਲਬ ਦੂਸ਼ਿਤ ਹੁੰਦਾ ਆ।
ਹਾਂਜੀ।
ਬਾਕੀ ਤੇ ਮੈਂ ਹੀ ਆ ਕਹਿ ਰਿ? ਬਾਕੀ ਤੇ ਮੈਂ ਇ ਕਹਿਣਾ ਚਾਹਾਂਗਾ ਕਿ ਤਿਉਹਾਰਾਂ ਦਾ ਅਸਲੀ ਮਕਸਦ? ਬਾਹਰੀ ਦਿਖਾਵਾ ਨਹੀਂ ਬਲਕਿ ਸਾਡੇ ਪੀਤਰ? ਅੰਧਕਾਰ ਨੂੰ ਮਿਟਾ ਕੇ ਪ੍ਰੇਮ ਔਰ ਕਰੁਣ ਦਾ ਪ੍ਰਕਾਸ਼ ਫੈਲਾਣਾ ਹੈ। ਹਾਂਜੀ ਬਾਕੀ ਹਰ ਤਿਉਹਾਰ ਨੂੰ ਦਿਲ ਨਾਲ ਮਨਾਉਣਾ ਚਾਹੀਦਾ ਆ। ਚਿਹਰੇ ਚ ਮੁਸਕਾਨ ਹੋਣੀ ਚਾਹੀਦੀ ਆਦਿ ਦਿਲੋ ਖਸ਼?
ਹਮ।
ਬਾਕੀ ਤਾਂ। ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤਿਉਹਾਰ ਬਾਰ ਬਾਰੇ ਹਾਂਜੀ।
ਕੋਡੇ ਕਰੇਲੇ ਵੱਕਣ ਹੂਂਦੇ ਨੇ।
ਚਲੋ ਠੀਕ ਹੈ ਦੀਦੀ ਬੜਾ ਵਧੀਆ ਲੱਗਿਆ ਗੱਲ ਕਰਕੇ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਠੀਕ।